ਹੈਲੋ।
ਹੈਲੋ
ਹਾਂਜੀ ਬਾਬਾ ਜੀ, ਕੀ ਹਾਲ ਨੇ?
ਵਧੀਆ-ਵਧੀਆ ਬਾਈ, ਤੁਸੀਂ ਦੱਸੋ, ਠੀਕ ਓੰ?
ਵਧੀ, ਵਧੀਆ ਐਣ ਵਧੀਆ, ਹੋਰ?
ਸਭ ਵਧੀਆ-ਵਧੀਆ, ਤੁਸੀਂ ਦੱਸੋ, ਸਾਰੇ ਵਧੀਆ?
ਐਐਨ ਵਧੀਆ ਵਾ, ਸੁਣਾਓ ਕੋਈ ਨਵੀਂ-ਤਾਜ਼ੀ?
ਨਵੀਂ ਕੋਈ ਦੱਸਦੋ ਕੋਈ ਹੋਰ, ਟੋਪਿਕ-ਟੂਪਿਕ ਜਿਵੇਂ ਕੋਈ ਹਿਸਟਰੀ? ਹਿਸਟਰੀ ਦਾ ਕੁਆਲਿਟੀ, ਮੈਥ, ਫਿਜਿਕਸ, ਕੈਮਿਸਟਰੀ।
ਮੈਥ ਫਿਜਿਕਸ, ਮੇੈਥ ਆਲਾ ਤੁਸੀਂ ਉਹ ਦੱਸੋ, ਹ ਜੀਰੋ ਕਿੱਥੋਂ ਆਈ ਸੀਗੀ? ਹਾ
ਮੈਥ'ਚ ਤਾ ਚੱਲ, ਪ੍ਰੈਕਟੀਕਲ ਆਦਾ। ਹਿਸਟਰੀ ਤੇ ਹੀ ਗੱਲ, ਹਿਸਟਰੀ ਤੇ ਹੀ ਗੱਲ ਹੋ ਸਕਦੀ ਆ‌।
ਹਿਸਟਰੀ ਤੇ ਫਿਰ ਤੁਸੀਂ ਬੰਦਾ ਬਹਾਦਰ ਬਾਰੇ ਦੱਸੋ, ਮਾੜਾ-ਮੋਟਾ ਕੁਛ?
ਅੱਛਾ, ਬੰਦਾ ਸਿੰਘ ਬਹਾਦਰ ਬਾਰੇ, ਹਾਂਜੀ। ਇਹ ਵੀ ਬਹੁਤ ਬਧੀਆ ਸਾਸ਼ਕ ਹੋਏ ਨੇ, ਆਪਣੇ ਇਹ ਲੱਗਦਾ ਮੈਨੂੰ ਸਤਾਰਾਂ-ਸੌ ਨਾ ਅਠਾਰ, ਕਦੋਂ ਹੋਈ ਹੈ ਇਹਨਾਂ ਦੀ, ਜਨਮ ਕਦੋਂ ਹੋਇਆ ਇਹਨਾਂ ਦਾ?
ਇਹ ਓਹ ਵੈਸੇ ਤਾਂ, ਸੋਲਾਂ ਸੌ ਅੱਸੀ'ਚ ਆ, ਅੱਸੀ ਦਾ ਟਾਈਮਿੰਗ ਸੀ। ਹਾਂ, ਮਤਲਬ ਆ, ਉੰ ਜਦ ਇਹ ਲੜਾਈਆਂ ਕਰਨ ਆਏ ਨੇ, ਉਦੋਂ ਇਹ ਸਤਾਰਾਂ-ਸੌ ਦੱਸ ਕ ਦੇ ਵਿੱਚ ਆਏ ਨੇਗੇ।
ਹਾਂ ਸਤਾਰਾਂ ਸੌ, ਸਤਾਰਾਂ ਸੌ ਦਸ ਵਿੱਚ, ਹਾਂ।
ਕਿਉਂਕਿ ਸੋਲਾਂ'ਚ ਤਾਂ ਸ਼ਹੀਦ ਕਰਤੇ ਸੀ ਨਾ ਇਹ, ਸੋਲਾਂ'ਚ, ਸੋਲਾਂ'ਚ, ਸਤਾਰਾਂ ਸੌ ਸੋਲਾਂ'ਚ ਸ਼ਹੀਦ ਕਰਤਾ ਸੀ ਇਹਨਾਂ ਨੂੰ।
ਹਾਂ, ਮਤਲਬ ਸਤਾਰਾਂ ਸੌ ਦੱਸ 'ਚ, ਗੁਰਦਾਸਪੁਰ ਨੰਗਲ ਦੀ ਲੜਾਈ ਹੋਈ ਆ। ਉੱਥੇ ਇਹ, ਉੱਥੇ ਫੜੇ ਗਏ ਨੇ ਗੁਰਦਾਸ
ਹਾਂ-ਹਾਂ, ਗੁਰਦਾਸ, ਗੁਰਦਾਸ ਨੰਗਲ ਦੀ ਸਭ ਤੋਂ ਲਾਸਟ ਲੜਾਈ ਸੀਗੀ।
ਹਾਂ, ਦੱਸ'ਚ ਉੱਥੇ ਫੜੇ ਗਏ। ਇਹਨਾਂ ਨੂੰ ਸ਼ਹੀਦ ਕਰਿਆ ਗਿਆ, ਸੋਲਾਂ'ਚ ਨੌ ਜੂਨ।
ਹੂੰ ਹਾਂ ਆਈ ਨੋ ਯੂ ਹਾਂ।
ਠੀਕ ਐ।
ਸਮਾਨਣੇ ਵਾਲੀ ਸੈਡ ਆਏ ਤੁਸੀਂ ਕਦੇ ਸਮਾਨਣੇ ਵਾਲੀ ਸੈਡ ਓੱਥੇ ਕਾਫੀ ਆਂਦਾ ਓ ਹਾਂ ਉਹਦਾ ਕੀ-ਕੀ ਫੇਰ ਐਤਿਹਾਸਿਕ ਦੱਸਾਗੇ ਮਾੜਾ-ਮੋਟਾ।
ਸਮਾਨੇ ਵਾਲੀ ਸਾਈਡ ਮਤਲਬ ਮੇਰੇ ਹਿਸਾਬ ਨਾਲ ਸਮਾਨੇ ਦੋ ਸ਼ਹੀਦ ਜਿਨਾਂ ਨੇ ਸ਼ਹੀਦ ਵੀ ਕਰੇ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਆਪਣੇ ਅ ਪਤਾ ਨੀ ਕੀ ਨਾਮ ਸੀਗਾ ਓਨਾਂ ਦਾ।
ਸ਼ਾਸਲ ਵੇਗ
ਹਾਂ ਸ਼ਾਸਲਵੇੇਗ-ਵਾਸ਼ਲਬੇਗ ਹਾਂ ਓ ਸਮਾਣੇ ਦੇ ਤੇ ਹੈਨਾ ਰੈਣੇ ਵਾਲੇ
ਹਾਂ।
ਪੈਲਾ ਹਮਲਾ ਬੰਦਾ ਸਿੰਘ ਬਹਾਦਰ ਨੇ ਓਥੇ ਹੀ ਕਰਿਆ ਵੀ ਏਨਾਂ ਦਾ ਕੰਮ ਚੱਕੀਏ ਪੈਲਾ ਤਾ
ਹਾਂ-ਹਾਂ ਬਈ ਤੇ ਇੱਕ ਬਾਈ ਏਨਾਂ ਜਲਾਦਾਂ ਦਾ ਬਿਨ ਇੱਕ ਹੋਰ ਜਲਾਦ ਵੀ ਸੀਗਾ ਓਥੇ।
ਹੋਰ ਜਲਾਦ ਐ ਹੋਰ ਜਲਾਦ ਨੀ ਸੁਣੇ ਮੈਨੇ ਦੋ ਸੁਣੇ ਤੇ ਬਸ।
ਮਤਲਬ ਨਾ ਨੂੰ ਸ਼ਹੀਦ ਕਰਨ ਵਾਲਾ ਇੱਕ ਜਲਾਲੂਦੀਨ ਸੀਗਾ ਪੜ੍ਹਿਆ ਹੋਣਾ ਤੁਸੀਂ।
ਜਲਾਲੂਦੀਨ ਹਾਂ ਜਲਾਲੂਦੀਨ ਓ ਤਾਂ ਪਰ ਲਾਹੌਰ ਦਾ ਸੀਗਾ।
ਨਹੀਂ ਓ ਸਮਾ ਸਮਾਾਨੇ ਦੀ ਮੰਨਿਆ ਗਯਾ ਓ ਉਦੋਂ ਏਦਾ ਵੀ ਇੱਥੇ ਕਰੇ ਸੀਗਾ।
ਅੱਛਾ ਓਦਾ ਵੀ ਕਾਰਾ ਉੱਥੇ ਹੋਯਾ ਸੀਗਾ।
ਹਾਂ ਉਦੋਂ ਮਤਲਬ ਏਦਾ ਵੀ ਕਿਉਂਕਿ ਸਮਾਨਣੇ ਚ ਰੈਂਦਾ ਸੀਗਾ ਓਦੋਂ ਏਹ।
ਅੱਛਾ।
ਹਾਂ ਓਨਾਂ ਦੇ ਨਾਲ ਮਤਲਬ ਏਦਾਂ ਵੀ ਵੱਧ ਕਰਿਆ ਸੀਗਾ ਓਨਾਂ ਨੇ ਤੇ ਓਦੋਂ ਮਤਲਬ ਮੰਨਿਆ ਗਯਾ ਕੈੰਦੇ ਵੀ ਦੱਸ ਲੱਖ ਮੁਸਲਮਾਨ ਘੱਟੋ-ਘੱਟ ਵੱਡੇ ਸੀਗੇ ਐਥੇ।
ਹਾਂ।
ਹੂੰ ਏ ਆਪਣੇ ਵੈਸੇ ਤਾਂ ਗੁਰੂ ਸੈਬ ਨੂੰ ਤਾਂ ਓਦੋਂ ਕੈੰਦੇ ਪਤਾ ਨੀ ਆਹ ਪੱਚੀ ਸਿੰਘ ਪੇਜੇ ਸੀਗੇ ਓਨਾਂ ਨਾਲਾ।
ਆ ਛੱਡ ਆ
ਏਨਾਂ ਨਾਲ ਬੰਦਾ ਬਹਾਦਰ ਨਾਲ ਤੁਸੀਂ ਪੜ੍ਹਿਆ ਹੋਣਾ ਓਦੇ ਬਾਰੇ
ਹਾਂ।
ਪੱਚੀ ਸਿੰਗ ਨੀ ਪੇਜੇ ਸੀਗੇ ਪੰਜ ਤੀਰ ਲੈ ਕੇ ਤੇ ਇੱਕ ਓਹ ਝੰਡਾ
ਪਾਪ ਮੈਨੂੰ ਲੱਗਦਾ ਪੱਚੀ ਪੰਜ ਪੇਜੇ ਦੇ ਵਿਨੋਦ ਸਿੰਘ, ਕਾਹਣ ਸਿੰਘ
ਨਾ ਓ ਇਹ ਮਤਲਬ ਏ ਪਤਾ ਨੀ ਓ ਪੰਜ ਪੈਣੇ ਤੇ ਓ ਨਾ ਆਪਣੇ-‍- ਪੱਚੀ ਸਿੰਘ ਸੀਗੇ। ਓਨਾਂ ਦੇ ਨਾਲ ਜੇੜੇ ਓਨਾਂ ਦੇ ਜੱਥਾ ਪੇਜਿਆ ਸੀਗਾ। ਪੰਜ ਤੀਰ ਦਿੱਤੇ ਸੀ ਓਨਾਂ ਨੂੰ ਹਾਂ
ਹਾਂ ਠੀਕ ਫੇਰ ਓਨਾਂ ਨੇ ਓਨਾਂ ਨੂੰ ਰਗੜਿਆ ਸੀਗਾ, ਵਜ਼ੀਰ ਖਾਨ ਨੂੰ ਮਾਰਿਆ ਸੀਗਾ ਫਤਿਹ ਸਿੰਘ ਨੇ।
ਹਾਂ-ਹਾਂ-ਹਾਂ। ਓ ਇੱਥੇ ਆਪਣੇ ਚੱਪੜ ਝਿੜੀ ਦੇ ਸਾੱਬੇ ਸਤਾਰਾਂ ਸੌ ਬਾਰਾਂ ਚੋਂ ਓਥੇ ਤਾਂ ਦੇਖਿਆ ਦੇਖਿਆਣਾ ਤੁਸੀਂ, ਥੜਾ ਵੀ ਬਣਿਆ ਹੋਇਆ ਜੜਾ ਓਥੇ
ਹਾਂ। ਓ ਤਾਂ ਮੋਹਾਲੀ ਚ ਆ, ਸੌ ਮੀਟਰ ਤੋਂ ਉੱਚੀ ਮਿਨਾਰ
ਹਾਂ ਜੀ ਹਾਂ ਹੂੰ ਏ ਤੋਂ ਪਤਾ ਨੀ ਨੌਰਥ, ਨੌਰਥ ਵਾਲੀ ਸਾਈਡ ਮੰਨਿਆ ਹੋਇਆ ਓਹ
ਹੂੰ।
ਯਾਰ ਜੇੜੀ ਆਪਣੇ ਓਥੇ ਆ, ਓਦਾ ਨੀ ਕੁਛ ਏਨਾ ਨੇ ਕੋਈ ਹਨਾ ਸਟਰਕਚਰ ਜਾਂ ਬਣਾਇਆ। ਜੇੜੀ ਦਵਾ ਓ ਨੀ ਅਪਣੇ ਕੀ ਕੈੰਦੇ ਨੇ ਟੋਡਰ ਮਲ ਦੀ ਹਵੇਲੀ ਦੇਖਿਆ ਹੋਣੇ ਓ। ਤੁਸੀਂ ਫਤਿਹਗੜ੍ਹ ਸਾਹਿਬ ਜਾਂਣੇ ਹੁੰਣੇ ਓ।
ਹਵੇਲੀ ਹਾਂ, ਓ ਤਾਂ ਲਾਹੌਰ ਦੀ ਸਾਈਡ ਚਾਰੀ ਚਲੀਗੀ।
ਨਹੀਂ-ਨਹੀਂ ਆਪਣੇ ਨੀ ਹੈਗੀ, ਆਪਣੇ ਜਿਹੜੀ ਫਤਿਹਗੜ੍ਹ ਸਾਹਿਬ ਇੱਕ ਆ
ਹੈ। ਫਤਿਹਗੜ੍ਹ ਹਾਂ, ਹੈਗੀਆਂ-ਹੈਗੀਆਂ ਹਾਂ।
ਟੋਡਰ ਮਲ ਦੀ ਹਵੇਲੀ, ਜਹਾਜ਼ ਹਵੇਲੀ। ਜਿਵੇਂ ਉਹਨਾਂ ਦੀ ਹਨ ਨਾ ਉਹ ਨੇ ਹੱ ਟੋਡਰ ਮਨ ਉਦੋਂ ਪੰਜ ਸੌ ਮੋਰਾਂ ਦੇ ਕੇ ਨੀ, ਉਹ ਕਰਾ ਹੀਗਾ। ਉਹਨਾਂ ਦੀ ਜਗ੍ਹਾ ਖਰੀਦੀ ਸੀ। ਜਿੱਥੇ ਉਹਨਾਂ ਨੇ ਉਹ ਅਗਨ ਭੇਟ ਕਰੇ ਸੀਗੇ, ਛੋਟੇ ਸਾਹਿਬਜ਼ਾਦੇ ਉਹਦੇ
ਅੱਛਾ। ਉਹ ਵਾਲੀ ਕਹਿ ਰਹੇ ਓ। ਠੀਕ ਆ, ਠੀਕ ਆ ਉਹ ਫੇਰ ਉਹਨਾਂ ਨੇ ਕੈਂਦੇ ਉਹ ਕਹਿੰਦੇ ਵੀ ਆਪਾਂ ਹਿੰਮਤ ਨ ਰੱਖਦੇ, ਇਹ ਸਮਾਰਨ ਦੀ ਜਗ੍ਹਾ ਵੀ ਆਪਾਂ ਇਹਨੂੰ ਐਵਂ ਦੇ ਐਮੀਂ ਰੱਖਦੇ ਆ, ਬ ਜੀਹਨੇ ਵੀ ਵੀ ਇਹਨੂੰ ਛੇੜਦੇ ਨੀ।
ਨਹੀਂ, ਉਹ ਨਾ ਬਈ ਕਰ ਤਾਂ ਰਹੇ ਉਹ ਨਾ ਪਤਾ ਕੀ ਐ? ਜਦੋਂ ਵੀ ਆਪਣੇ ਆਨਾਂ ਦੇ ਦਿਨ ਆਉਂਦੇ ਨੇਗੇ ਹਾਂ। ਆਹ ਸ਼ਹੀਦ ਦੀ ਜੋੜ ਮੇਲਾ ਆਉਂਦਾ। ਉਹ ਉਦੋਂ ਛੇੜਦੇ ਨੇ ਪੱਕਾ ਹੀ ਛੇੜਦੇ ਨੇ, ਉਹ ਉਦੋਂ ਨਾ ਕੰਮ ਚਲਾ ਕੇ ਰੱਖਦੇ। ਤੁਸੀਂ ਦੇਖ ਕਿ ਹਾਂ, ਉਹ ਕੋਰੀ
ਠੀਕ ਆ। ਹਾਂ।
ਨਾ ਕੋਈ ਉਹਨਾਂ ਵੀ ਪ੍ਰੋਗੈਸ ਆ, ਜਿਹੜੇ ਹੁਣ ਜਿਹੜੇ ਉਹਨਾਂ ਦਾ ਪਰਿਵਾਰ ਆ ਨਾ, ਕਿਉਂਕਿ ਉਹ ਵੀ ਬੋਤ ਤਕੜਾ ਪਰਿਵਾਰ ਆ ਉਹਨਾਂ ਦਾ ਵੀ।
ਅੱਛਾ।
ਜਿਹੜਾ ਉਹਨਾ ਦਾ ਤੇ ਆ ਕਾਕੜੇ ਚ ਰਹਿੰਦੇ ਨੇ ਨਾ ਉਹ। ਕਾਕੜੇ ਸੀਗੇ। ਕਾਕੜਾ ਪਿੰਡ ਸੁਣਿਆ, ਇਥੇ ਭਵਾਨੀ ਗੜ ਦੇ ਨੇੜੇ ਆ।
ਕਾਕੜਾ
ਕਾਕੜਾ- ਕਾਕੜ, ਹਾਂ। ਉਹ ਕਾਕੜੇ- ਕਾਕੜੇ ਦੇ ਸੀਗੇ। ਟੋਡਰ ਮੱਲ ਉਹਨਾਂ ਦਾ ਕਾਕੜੇ ਚ ਮਤਬ ਇਤਿਹਾਸਕ ਗੁਰਦੁਆਰਾ ਸਾਹਿਬ ਹੀ ਉੱਥੇ।
ਠੀਕ ਆ।
ਹਾਂ। ਮੈਂ ਗਿਆ ਇੱਕ ਵਾਰੀ ਉੱਥੇ ਕਾਕੜ ਇੱਥੇ, ਭਵਾਨੀਗੜ੍ਹ ਤੋਂ ਮਤਲਬ ਦੋ-ਤਿੰਨ ਕਿਲੋਮੀਟਰ ਹੀ ਕਾੱਕੜਾ।
ਅੱਛਾ, ਹਾਂ।
ਪਰ ਉਹਨਾਂ ਨੇ ਕੋਈ, ਉਹਨਾਂ ਨੇ ਕੋਈ ਐਵੇਂ ਨਹੀਂ ਹੋ ਕੋਈ ਪ੍ਰੋਗਰੈਸ ਦਿਖਾਈ, ਉਹਨੂੰਬ ਬਣਾਉਣ ਵਾਸਤੇ ਜਿਵੇਂ ਉਹਨਾਂ ਦੀ ਅੱਡੀ ਵੜੀ ਦੇਣ ਸੀਗੀ ਚਲੋ।
ਹਾਂ। ਐਵੇਂ ਤਾਂ ਫੇਰ ਕਾਫੀ, ਜਿਹੜੇ ਸਥਲ ਨੇ ਆਪਣੇ। ਬਣੇ ਹੋਏ। ਜਿੱਥੇ ਵਾਰਾਂ ਹੋਈਆਂ। ਹੋਈਆਂ ਨੇ, ਜਾਂ ਗੁਰੂ ਗੋਬਿੰਦ ਸਿੰਘ ਜੀ ਜਾਂ ਗੁਰ ਗੁਰੂ ਤੇਗ ਬਹਾਦਰ ਜੀ। ਜਿੱਥੇ ਗੁਰੂ ਗੋਬਿੰਦ ਸਿੰਘ ਜੀ ਵੀ ਬੈਠੇ ਹੋਏ ਨੇ। ਉਹ ਐਵੇਂ ਮੰਨਦੇ ਸੀਗੇ, ਵੀ ਆਪਾਂ ਇਹਨਾਂ ਨੂੰ ਬਣਾਦੇ ਨੀ। ਐਵੇਂ ਦੇ ਐਵੇਂ ਰੱਖੀ ਏ। ਜਿਵੇਂ ਉਹ ਕੰਧ ਕੰਧ ਸਾਹਿਬ ਨਹੀਂ ਹੈਗੀ
ਹਾਂ, ਹਾਂ, ਹਾਂ। ਹਾਂ, ਉਹ ਤਾਂ ਚਲੋ ਉਹ ਤਾਂ ਉਹ ਤਾਂ ਮੈਂ ਕਿਹਾ ਮੰਨਦਾ ਵੀਰੇ, ਤੁਹਾਡੀ ਜਿਵੇਂ ਮਤਲਬ ਉਹ ਸ਼ੀਸ਼ੇ ਜ ਜੜਾਈ ਹੋਈ ਐ, ਜਿਵੇਂ ਹਨਾ ਉਹਨਾਂ ਨੇ।
ਜੜਾਈ ਹੋਈ ਆ।
ਦੇਖ ਲੋ ਤੁਸੀਂ ਵੀਐ ਦੇਖਲੋ ਵੀ ਗੁਰਦੁਆ ਸਾਹਿਬ ਵੀ ਉਹਨਾਂ ਨੇ ਬੋਤ ਤਕੜਾ ਬਣਾਇਆ ਹੋਇਆ
ਹਾਂ ਉਹ ਤਾਂ ਫੇਰ ਬਣਾਣਾ ਪਿਆ ਉਹਨਾਂ ਨੂੰ ਵੀ ਆਪਾਂ ਗੁਰਦੁਆਰਾ ਬਣਾਦੇ ਹਾਂ ਜੇ ਆਪਾਂ ਨੇ ਸਿੰਪਲ ਕੰਧ ਰੱਖਤੀ
ਤੁਸੀਂ ਸਮਝੇ ਨੀ ਜਿਵੇਂ ਉਹ ਹੁਣ ਜਿਵੇਂ ਉੱਥੇ ਇਹਨਾਂ ਨੇ ਕੁਛ ਮ ਰੱਖਿਆ ਵੀ ਨੀ ਨਾ ਤਾਂ ਦੇਖ ਜਿੱਥੇ ਉਹ ਜਿਹੜੀ ਹਵੇਲੀ ਆ ਉਹਨਾਂ ਦੀ ਕੋਈ ਜਿਵੇਂ ਉੱਥੇ ਦਾਵੇਂ ਕੋਈ ਪ੍ਰਕਾਸ਼ ਵੀ ਨੀ ਕਰਾਇਆ ਨਾ ਗੁਰੂ ਸਾਹਿਬ ਦਾ ਜਿਵੇਂ ਉਹ ਤਾਂ ਇੱਕ ਉਹਨਾਂ ਦੀ ਇਮਾਰਤ ਹੋ ਗਈ ਮਤਲਬ ਉਹਨਾਂ ਵੱਲੋਂ
ਹਾਂ ਇਮਾਰਤ ਜੀ ਹਾਂ ਹਾਂ
ਜ ਜਿਵੇਂ ਚਲੋ ਜੇ ਤੁਸੀਂ ਐਂ ਲਾਲੋ ਕਿ ਉੱਥੇ ਹਨਾ ਉਹ ਗੁਰੂ ਗ੍ਰੰਥ ਸਾਹਿਬ ਸੁਸ਼ੋਬਿਤ ਕਰਦੇ ਨੇ ਤਾਂ ਫਿਰ ਤਾਂ ਉਹਨਾਂ ਨੂੰ ਬਣਾਉਣੀ ਪਊਗਾ ਬੰਦਾ ਇਹੀ ਇਸੀੇ ਗੱਲਾਂ ਕਰਕੇ ਜਿਆਦਾ ਰੱਖਦੇ ਨੇ ਉੱਥੇ ਇਹੇ
ਹੂੰ, ਇਹ ਤਾਂ ਫੇਰ ਇਤਿਹਾਸਿਕ ਸਥਲ ਜੇ ਵਾਂਗੂ ਯਾਦ ਰੱਖਿਆ ਜਾਂਦਾ ਵੀ ਇੱਥੇ ਗੁਰੂ ਜੀ ਨੇ ਖੁੱਦ ਨੀ ਕੁੱਛ ਕਰਿਆ। ਵੀ ਉਥੇ ਤਾਂ ਕਹਿੰਦੇ, ਉਹਨਾਂ ਦੇ ਸਾਥੀਆਂ ਸਾਹਿਬਾਨ ਨੇ ਕਰਿਆ ਹੋਇਆ।
ਹਾਂ, ਵੈਸੇ ਯਾਰ ਕਰਨਾ ਤਾਂ ਚਾਹੀਦਾ ਇਹਨਾਂ ਨੂੰ ਜਿਵੇਂ ਹਣਾ ਹਰ ਇੱਕ ਉਹਨੂੰ ਦੇਖਣ ਜਾਂਦਾ ਈ ਐ ਕਿਉਂਕਿ ਉੱਥੇ
ਉਹਨਾਂ ਨੇ ਫੇਰ ਉਹ ਦਿਖਾ ਕ ਇਹਨਾਂ ਨੂੰ ਉਹ ਦੇਖਣ ਵਾਸਤੇ, ਐਗਜੀਬਿਸ਼ਨ ਨੂੰ ਕੀ ਕਹਿੰਦੇ ਨੇ ਬ ਪੰਜਾਬੀ ਚ ਮਤਲਬ ਇਹ ਜਿਹਾ ਕੁੱਛ ਦੇਖ ਦੇਖਣ ਦੇਖਣਯੋਗ ਚੀਜ਼ਾਂ ਬਣਾ ਰੱਖਿਆ ਨੇ ਵੀ ਆਪਾਂ ਇਹਨਾਂ ਨੂੰ ਇਤਿਹਾਸਿਕ ਚ ਮੰਨ ਸਕਦੇ ਆ ਪਰੰਤੂ ਮਤਲਬ ਮੱਥਾ ਟੇਕਣ ਆਲੀ ਚੀਜ਼ਾਂ ਚ ਨੀ ਲਾ ਸਕਦੇ।
ਹਾਂ-ਹਾਂ ਉਹ ਤਾਂ ਮੈਂ ਸਮਝਦਾ ਵੀ ਆਪਾਂ ਕਹਿੰਦੇ ਵੀ ਐ ਵੀ ਮੱਥਾ ਟੇਕਣ ਵਾਸਤੇ ਬਣਾਇਆ ਜਾਵੇ ਉਹੋ, ਪਰ ਐਵੇਂ ਵੀ ਉਹਦੀ ਜਿਵੇਂ ਹੁਣ ਉਹਨਾਂ ਨੇ ਹ ਹਾਥ ਉਹਨਾਂ ਨੇ ਜ਼ਿਆਦ ਹੁਕੂਮਤੀ ਯਾਰ ਹੁਣ ਉਹ ਬਹੁਤ ਟੈਮ ਦੇ ਬਣੇ ਹੋਏ ਨੇ ਮੈਂ ਦੇਖਿਆ। ਉੱਥੇ ਜਾ ਕੇ ਅੰਦਰ ਤੁਸੀਂ ਦੇਖਿਆ ਹੋਣਾ ਉਹ ਹੁਣ ਵੀ ਲੋਹੇ ਦੇ ਪਾਈਪ ਲਾ ਲਾਗੇ ਤੋਂ ਕਿਤੇ ਖੜਾਇਆ ਹੋਇਆ। ਜਦ ਵੀ ਪਰ ਔਦਾ ਉਹ ਉਦੋਂ ਨਾ ਉਹਦੇ ਕੰਮ ਚਲਾ ਦਿੰਦੇ ਨੇ ਮਤਲਬ ਵੀ ਕੋਈ ਬੋਲ ਨਾ ਸਕੇ ਇਹ ਗੱਲੋਂ ਪੱਕੀ ਪੱਕੇ ਚਲਾਉਂਦੇ ਨੇ ਕੰਮ ਉਹ ਹਾਂ। ਹੂੰ, ਜੇ ਐਵੇਂ ਵੀ ਹੁਣ ਉਹ ਕਰਨਾ ਹੋਵੇ ਯਾਰ ਕਿਉਂਕਿ ਉੱਥੇ ਤੁਹਾਨੂੰ ਪਤੀ ਆ ਬਾਈ ਹੁਣ ਉੱਥੇ ਦਾ, ਕਮਾ ਐ ਲਾ ਲਓ ਇੱਕ ਕਮਾਈ ਤਾਂ ਕਮਾਈ ਈ ਓ ਕਹਿ ਸਕਦਾ ਆ ਹੁਣ ਕਿ ਨਹੀਂ ਚੜਾਵਾ ਚੜ੍ਹਦਾ, ਚੜਾਵਾ ਉੱਥੇ ਦਾ ਗੁਰੂ ਘਰਾਂ ਚ ਯਾਰ ਐਵੀ ਚੱਲ ਪਿਆ ਹੁਣ ਕੰਮ
ਇਵੇਂ ਚੱਲਦਾ ਪਿਆ ਹਾਂ, ਕਿੱਥੇ ਆਪਣੇ ਗੁਰੂ ਸਾਹਿਬਾਨ ਨੇ ਮਸੰਤ ਪ੍ਰਥਾ ਖ਼ਤਮ ਕਰਵਾਈ ਤੀ।
ਇਨਾਂ ਨੇ ਚਲਾ ਤੀ ਦੁਬਾਰੇ।
ਹਾਂ ਇਹਨਾਂ ਨੇ ਚਲਾ ਤੀ ਦੁਬਾਰੇ ਹੋਰ, ਜਿਸ ਟਾਈਮ ਇਹ ਚਲਾਈ ਥੋਨੂੰ ਪਤਾ ਆਪਣੇ, ਚੌਥੇ ਗੁਰੂ ਨੇ ਚੌਥੇ ਗੁਰੂ ਸਾਹਿਬਾਨ ਨੇ ਚਲਾਈ ਤੀ ਮਸੰਦ ਪ੍ਰਥਾ,
ਹਾਂ-ਹਾਂ, ਬਸ ਇਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਆ ਕੇ ਬੰਦ ਕਰਤੀ ਸੀ ਹੈ।
ਹਾਂ ਹਾਂ ਬੰਦ ਕਰੀ ਤੀ ਇਹ ਕਿਉਂ ਕਰੀ ਆ।
ਇਹ ਤਾਂ ਬਾਈ ਐਵੇਂ ਮਤਲਬ ਕਿ ਆਹ ਕਰਪਸ਼ਨ ਵੱਧਦੀ ਜਾ ਰੀ ਕੁਛ ਤਾਂ ਜਿਹੜਾ ਮਤਲਬ ਉਹ ਆਪ ਔਖੇ ਹੋਕੇ ਲੈ ਲੈਂਂਦੇ ਸੀਗੇ। ਜਾਂ ਗੁਰੂ ਘਰਾਂ ਜਮਾ ਨੀ ਕਰਾਉਂਦੇ ਸੀ, ਉਹਨਾਂ ਨੇ ਤਾਂ ਇਹ ਮਤਲਬ ਧਰਮ ਦੇ ਪ੍ਰਚਾਰ ਵਾਸਤੇ ਚਲਾਈ ਸੀਗੀ। ਜਾਂ ਦਾਨ ਪਾ ਦਾਨ ਵੀ ਥੋੜ੍ਹਾ ਬੋਤਾ ਕਿਤੋਂ ਇਕੱਠਾ ਹੋਵੇ ਬ ਧਰਮ ਦੇ ਉਹਦੇ ਵਾਸਤੇ ਪਰ ਇਹਨਾਂ ਨੇ ਤਾਂ ਮਤਲਬ ਜਿਹੜੇ ਇਹਨਾਂ ਦੇ ਟਾਈਮ ਦੇ ਗੁਰੂ ਗੋਬਿੰਦ ਸਿੰਘ ਜੀ ਦੇ ਟੈਮ ਦੇ ਮਸੰਦ ਸੀਗੇ ਉਹ ਆ ਕੇ ਥੋੜ੍ਹਾ ਜਿਹਾ ਕਰਪਸ਼ਨ ਵਧਾ ਤੀ ਉਹਨਾਂ ਨੇ, ਉਹਦੇ ਕਰਕੇ ਇਹਨਾਂ ਨੂੰ ਬੰਦ ਕਰਨੀ ਪ ਪੈਗੀ ਉਹਨਾਂ ਨੂੰ ਇਹ ਸੀਗਾ ਕਿ ਮਤਲਬ ਜੇ ਆਪਾਂ ਹੁਣ ਤਾਂ ਹੀ ਉਹਨਾਂ ਨੇ ਵੀ ਗੁਰੂ ਮਨੋ ਗ੍ਰੰਥ ਕਹਿਤਾ ਸੀਗਾ। ਆਪਣੇ ਗੁਰੂ ਸਾਹਿਬ ਨੂੰ, ਕਿ ਐਵੇਂ ਸੀਗਾ ਉਹਨਾਂ ਨੂੰ ਵੀ ਇੱਕ ਕੱਲ ਨੂੰ ਕਿਤੇ ਆਪ ਨਾ ਵੀ ਦੇ ਤਾਰੀ ਗੁਰੂ ਬਣ ਕੇ ਖੜ ਜਾਣ।
ਹਾਂ ਅਰ ਖੜ ਵੀ ਗਏ ਤੇ ਕਾਫ਼ੀ ਤਾਂ। ਉਹ ਵਿੱਚ ਨੂੰ ਉੱਠੀਆਂ ਤੀਆ। ਵੀ ਗੁਰੂ ਗੋਬਿੰਦ ਸਿੰਘ ਜੀ ਨੇ ਮੈਨੂੰ ਕਿਹਾ ਮੈਨੂੰ ਕਿਹਾ ਤ ਕਮਰੇ ਚ ਬੁਲਾ ਕੇ ਵੀ ਤੂੰ ਅਗਲਾ ਗੁਰੂ ਬਣ ਸਕਦਾ ਤੇਰੇ ਚ ਹੈਗੀਆਂ, ਨਹੀਂਮਤਾਂ ਤਾ ਕਾਫ਼ੀ ਗੱਲਾਂ ਇਹ ਜੀਆ ਸੁਣਨ ਨੂੰ ਮ ਨੇ ਇਤਿਹਾਸ ਵੀ ਜਿੱਥੇ ਆਪਣੇ ਕਾਫੀ ਮੰਨੇ ਗਏ ਨੇ ਵੀ ਬਾਰਾਂ ਗੁਰੂ ਤੇਰਾਂ ਗੁਰੂ
ਤਾਈਮੀਨ ਗੁਰੂ ਐ ਇਹਨਾਂ ਨੂੰ ਆਪਣੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਧਾਰ ਕੇ ਬਾਦ ਤੇ ਰੋਕ ਲਾਤੀ ਸੀਗੀ ਓਦੋਂ ਜੇਨਾ ਓ ਮਤਲ ਹੈਲੋ ਓ ਜੇੜੀਆਂ ਉਹਨਾਂ ਨੇ ਓ ਜਿਵੇਂ ਆ ਗੁਰੂ ਮਾਨਿਓ ਨੋ ਗੰਥ ਐਵੇਂ ਕਹਿ ਗੇ ਜਿੰਨਾ ਕਹਿ ਕੇ ਆਂਦੇ ਫੇਰ ਹੋ ਓ ਜਗਹਾ ਕੰਮ
ਹਾਂ ਫਿਰ ਹੋ ਜਾਂਦਾ।
ਹੂੰ
ਕਰਨ ਆਲੇ ਨੇ ਤਾਂ ਪਰ ਉਰੇ ਵੀ ਗੇਮ ਪਾਣ ਦੀ ਕੋਸ਼ਿਸ਼ ਕਰੀ ਆ ਪਰੰਤੂ ਆਪਣੀ ਕੱੜਤਾ ਨੇ ਤਾਨੂੰ ਅਲੱਗ ਨੀ ਹੋਣ ਦਿਆਂ।
ਹਾਂ
ਇਹ ਚੱਲ ਕੁੱਛ ਵਧੀਆ ਗੱਲਾਂ ਵੀ ਮਿਲ ਜਾਂਦੀਆਂ ਨੇ ਕੱਟੜਤਾ ਪ੍ਰਤੀ
ਹੂੰ ਬਾਕੀ ਹੈ ਯਾਰ ਵਿੱਚ ਥੋੜਾ ਜਿਹਾ ਚੱਲੀ ਵੀ ਗਿਆ। ਕਈਆਂ ਨੂੰ ਹੁਣ ਇਹਦਾ ਕੱਟੜ ਦਾ ਤਾਂ ਹੁਣ ਵੀ ਯਾਰ ਬਹੁਤ ਵਧੀ ਪਈ ਆ।
ਜਿਵੇਂ ਹਾਂ ਜਿਵੇਂ ਅੰਬ ਅੰਬਰਸਰ 'ਚ ਤਾਂ ਬਹੁਤ ਜ ਜਾਦਾ ਆ ਇਸ ਚੀਜ਼ ਪ੍ਰਤੀ ਜਿਵੇਂ ਉਹਨਾਂ ਆਪਣਾ ਈ ਬਣਾ ਰੱਖਿਆ ਅੰਬਰਸਰ
ਹੂੰ ਓ ਫਿਰ ਇਹਨਾਂ ਦਾ ਨਾ ਅਕਾਲੀਆਂ ਦੇ ਥਰੂ ਚੱਲਦਾ ਇਹਨਾਂ ਦੀ ਬਣਾਈ ਹੋਈ ਏ। ਜੀ ਪੀ ਸੀ ਬਸ ਇਹਨਾਂ ਤੋਂ ਕਦੇ ਬਾਰ ਨੀ ਆਉਂਦੀ ਕੁਛ ਕਹੀ ਜਾਣ ਵੀ ਅਸੀਂ ਇਹਨਾਂ ਨੂੰ ਐਂ ਕਰ ਦਾਂਗੇ ਵਾਹ ਕਰ ਦਾਂਗੇ ਇਹਨਾਂ ਦੇ ਤਾਂ ਹੋਰ ਖੇਲਾ
ਹਾਂ ਸਹੀ ਗੱਲ ਆ।
ਕਰੀ ਜਾਣ ਇਹ ਉਹਨਾਂ ਨੇ ਕਿਉਂਕਿ ਬਾਦਲ ਉਹਨਾਂ ਨੇ ਬਣਾਈ ਸੀ ਨਾ ਉੱਨੀ ਸੌ ਵੀਹ 'ਚ ਉਹ ਜਦ ਇਹਨਾਂ ਦੀ ਪਾਰਟੀ ਐਸਬਲ ਹੋਈ ਆ। ਉਹਦੀ ਇਹਨਾਂ ਨੇ ਚਲਾ ਬਸ ਓ ਓਕੇ ਬਾਈ ਠੀਕ ਹੈ ਜੀ।